ਹੈਲੋ ਸਤਿ ਸ਼੍ਰੀ ਅਕਾਲ ਜੀ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
ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਹੋ
ਹਾਂਜੀ ਹਾਂਜੀ ਵਧੀਆ ਜੀ
ਹੋਰ ਸਾਡੇ ਠੀਕ ਹੈ।
ਹਾਂਜੀ ਹਾਂਜੀ ਸਭ ਵਧੀਆ ਜੀ ਤਾਂ ਸਭ ਠੀਕ ਠਾਕ ਬਸ ਜੀ ਬੱਚਿਆਂ ਨੂੰ ਸਟੱਡੀ ਕਰਾਉਣ ਲਈ ਬਿਠਾਇਆ ਸੀ।
ਅੱਛਾ।
ਹਾਂਜੀ ਹਾਂਜੀ
ਤੁਸੀਂ ਆਪ ਟੀਚ ਕਰਾਉਂਦੇ ਹੋ
ਹਾਂਜੀ
ਹਾਂ ਠੀਕ ਹੈ ਨਾ ਅੱਜ ਕੱਲ ਨਾਲ ਤੇ ਆਪ ਨੌਲੇਜ ਵੱਧਦੀ ਹੈ ਨਾਲੇ ਜੋ ਨਹੀਂ ਸਮਝ ਆ ਰਿਹਾ ਹੁੰਦਾ ਤੇ ਉਹ ਯੂਟਿਊਬ ਅਸੀਂ ਕਿਹਾ ਜਾਂਦਾ
ਹਾਂਜੀ ਹਾਂਜੀ, ਤੁਹਾਨੂੰ ਪਤਾ ਹੀ ਅੱਜ ਕੱਲ ਬੱਚਿਆਂ ਨੂੰ ਪੜ੍ਹਾਉਣਾ ਵੀ ਬਹੁਤ ਔਖਾ ਹੈ। ਬੈਠਦੇ ਨੀ ਹੈਗੇ ਪੜ੍ਹਨ ਅਲੇ।
ਹਾਂ ਹਾਂ ਇਹ ਤੇ ਹੈ ਹੀ ਹੈ।
ਹਾਂਜੀ,
ਪਰ ਸਿਲੇਬਸ ਵੀ ਟਫ ਹੋ ਗਿਆ।
ਹਾਂਜੀ
ਜਿਸ ਹਿਸਾਬ ਨਾਲ ਬੱਚਿਆਂ ਛੋਟੇ ਛੋਟੇ ਬੱਚਿਆਂ ਤੇ ਨਾ ਵਰਡਨ ਬਹੁਤ ਪਾ ਤਾ ਹੈ।
ਹਾਂਜੀ ਕਿਉਂ ਅਸੀਂ ਪੜਦੇ ਸੀ ਫਿਫਥ ਵਿੱਚ ਉਹ ਇਹਨਾਂ ਨੂੰ ਫਸਟ ਤੋਂ ਹੀ ਹੈ।
ਹਾਂ
ਬਾ ਹਾਂਜੀ ਹਾਂਜੀ,
ਹੂੰ
ਕਿਉਂਕਿ ਅੱਜ ਕੱਲ ਨਾ ਬਸ ਸਿਲੇਬਸ ਕੰਪਲੀਟ ਕੁਰਾਨ ਤੇ ਹੈ ਕੋਈ ਬੱਚਿਆਂ ਨੂੰ ਕੋ ਸਮਝ ਆਉਂਦਾ ਨੀ ਹੈ ਫਿਰ ਆਪ ਘਰ ਸਮਝਾਣਾ ਪੈਂਦਾ
ਹਾਂਜੀ, ਉਹ ਤੇ ਟੀਚਰਸ ਤੇ ਕੀ ਕਹਿੰਦੇ ਨੇ ਕੰਮ ਉਹਨਾ ਨੇ ਕਰਾ ਦੇਣੇ ਉਸ ਤੋਂ ਬਾਅਦ ਤੁਸੀਂ ਆਪ ਤੁਹਾਡੀ ਜਿੰਮੇਵਾਰੀ ਤੁਸੀਂ ਉਹਨਾਂ ਨੂੰ ਕਿਵੇਂ ਸਮਝਾਉਣਾ ਉਹਨਾਂ ਦੇ ਮਾਇੰਡ ਵਿੱਚ ਕਿਵੇਂ ਬਿਠਉਣਾ।
ਹਾਂਜੀ ਸਮਝਦੇ ਨੀ ਹੈ, ਕਿ ਬੱਚੇ ਵੀ ਹਾਂ ਸਮਝ ਹੁਣ ਇਹ ਕਹਿੰਦੇ ਨੇ ਬਸ ਅਸੀਂ। ਖੇਡੀਏ ਖੁਡਏ ਰਸ ਹਨ।
ਹਾਂ, ਉਹ ਤੇ ਹੈ।
ਹਾਂ ਪੱਕਾ ਬੇਟਾ ਸਾਡੇ ਕੋਲ ਪੜ੍ਹਦਾ ਹੈ।
ਨਹੀਂ ਮੇਰਾ ਬੇਟਾ ਮੇਰੇ ਕੋਲ ਬਿਲਕੁਲ ਪੜ੍ਹਦਾ ਹੀ ਨਹੀਂ ਉਹ ਪਹਿਲ ਪਿੱਛੇ ਮੈਂ ਪੜ੍ਹਾ ਰਹੀ ਸੀ।
ਅੱਛਾ।
ਸਮਝਾਣ ਦੇ ਬਾਵਜੂਦ ਕਹਿੰਦਾ ਮੰਮਾ ਤੁਸੀਂ ਥੱਪੜ ਲਗਾਉਂਦੇ ਹੋ। ਇਸ ਤੋਂ ਚੰਗਾ ਮੈਨੂੰ ਟਿਊਸ਼ਨ ਹੀ ਲਗਾ ਦੋ, ਵੈਸੇ ਤੁਸੀਂ ਮਾਰ ਨੀ ਔਰ ਪੜ੍ਹਾਈ ਪਿੱਛੇ ਮੈਨੂੰ ਥੱਪੜ ਲਗਾਂਦੇ ਹੋ
ਅੱਛਾ ਜੀ ਬੱਚੇ ਇਹ ਸਭ ਪੜਾ ਕਿੱਥੇ ਸੈਦੇ ਨੇ ਨੌ ਲਗ ਜਾਂਦੇ ਨੇ ਪਹਿਲਾਂ ਹੀ
ਮੈਨੂੰ ਤੁਹਾਡੀ ਆਵਾਜ਼ ਬਹੁਤ ਸਲੋ ਆ ਰਹੀ ਹੈ।
ਹਾਂਜੀ ਹਾਂਜੀ, ਹੁਣ ਆ ਰਹੀ ਹੈ।
ਹਾਂ ਹੁਣ ਅੱਛੀ ਆ ਰਹੀ ਹੈ।
ਅੱਛਾ ਜੀ ਮੈਂ ਕਿਹਾ ਬੱਚੇ ਕਿੱਥੇ ਮੰਨਦੇ ਨੇ ਗੱਲ ਨੂੰ ਕਿ ਹਾ ਸਾਡੇ ਲਈ ਸਟੱਡੀ ਕਿੰਨੀ ਜ਼ਰੂਰੀ ਹੈ।
ਹਾਂ
ਹਮ, ਕਿ ਤਾਂ ਕਿਤਾਬਾ ਬੂ ਬੱਚਿਆਂ ਦੇ ਬੈਗ ਇੰਨੇ ਹੈਵੀ ਹੁੰਦੇ ਨੇ ਫਟ ਜਾਂਦੇ ਨੇ
ਉਹੀ ਤੇ ਹੈ ਨਾ, ਹੁਣ ਮੇਰੇ ਬੇਟੇ ਦਾ ਬੈਗ ਤੁਸੀਂ ਉਹ ਫਸਟ ਕਲਾਸ ਚ ਹੈ ਐਨਾ ਹੈਵੀ ਬੈਗ ਹੈ ਨਾ ਔਰ ਓਨੇ ਵ ਬੋਕ ਉਹਦੀ ਮਤਲਬ ਸਕੂਲ ਦੀ ਇਨੀ ਕਲਾਸ ਦੂਰ ਹੈ ਕਮ ਸੇ ਕਮ ਇੱਕ ਕਿਲੋਮੀਟਰ ਉਹਨੇ ਪੈਦਲ ਚਲ ਕੇ ਜਾਣਾ। ਉਸ ਤੋਂ ਬਾਦ ਓਦੀ ਕਲਾਸ ਥਰਡ ਫਲੋਰ ਤੇ ਹੈ। ਹੁਣ ਦੱਸੋ ਤੁਸੀਂ ਬੈਗ ਚੱਕ ਕੇ ਬੱਚਾ ਕਿਵੇਂ ਥਰਡ ਫਲੋਰ ਤੱਕ ਜਾਏਗਾ।
ਹੂੰ
ਮੈਮ ਨੂੰ ਬੋਲੋ ਉਹ ਕਹਿੰਦੀ ਸਾਰੇ ਬੱਚੇ ਤੋਂ ਆ ਰਹੇ ਹੈ ਮੈਂ ਕਿਹਾ ਫਿਰ ਆਪ ਬੁੱਕਸ ਬੈਗ ਕੇ ਰੱਖ ਲੋੋ ਆਪ ਸਕੂਲ ਮੇ।
ਹਾਂਜੀ ਕਿਉਂਕਿ ਹਰੇ‌ ਇਕ ਚੀਜ਼ ਬੱ ਬੱਚੇ ਕਹਿੰਦੇ ਸੀ ਸਾਡੇ ਪੀਰੀਅਡ ਲੱਗਦੇ ਨੇ ਸਾਨੂੰ ਪੂਰੇ ਅ ਲੈ ਕੇ ਜਾਣੇ ਪੈਂਦੀਆਂ ਨੇ ਬੁ
ਹਾਂਜੀ।
ਹਾਂਜੀ ਕੁਛ ਬੱਚਿਆਂ ਦੀ ਐਕਸਟਰਾ ਕਲਾਸ ਸਰੀਜ਼ ਹੁੰਦੀਆਂ ਨਾ ਉਹਦੀਆਂ ਹੀ ਬਹੁਤ ਜਾਦਾ ਹੋ ਜਾਂਦੇ ਨੇ।
ਹੂੰ-ਹੂੰ
ਹਾਂਜੀ
ਔਰ ਹੁਣ ਤਾਂ ਤੁਸੀਂ ਇਹ ਦੇਖੋ ਚਲੋ ਅਹ ਫੈਸਿਲਿਟੀ ਵੀ ਬੋਹਤ ਹੋ ਗਈ ਹੈ ਯੂਟਿਊਬ ਤੋਂ ਬੋਹਤ ਸਿੱਖਣ ਨੂੰ ਮਿਲ ਗਿਆ ਬੱਚਿਆਂ ਨੂੰ।
ਹਾਂਜੀ।
ਜੇ ਉੱਥੇ ਓਨਲਾਈਨ ਵੀ ਅਗਰ ਬੱਚੇ ਪੜ੍ਹਨ ਨਾ ਤੇ ਬਹੁਤ ਅੱਛਾ ਸਿੱਖ ਸਕਦੇ।
ਹਾਂਜੀ ਆ ਮੈਨੇ ਬਾਹਰ ਵੀ ਦੇਖਿਆ ਕਹਿੰਦੇ ਬੁੱਕਸ ਉਹਨਾਂ ਦੀਆਂ ਘੱਟ ਹੁੰਦੀਆਂ ਨੇ ਉਹਨਾਂ ਦਾ ਜਾਦਾ ਕੰਮ ਹੈ ਗਾ ਟੈਬ ਵਗੈਰਾ। ਸਕੂਲ ਵੱਲੋਂ ਹੀ ਹੁੰਦੇ ਨੇ। ਬੁੱਕਸ ਘੱਟ ਹੀ ਹੁੰਦੀਆਂ ਨੇ ਇਨ੍ਹਾਂ
ਹਾਂ ਸਾਡੇ ਇੱਥੇ ਹੀ ਹੈਗਾ ਕਿ ਬੈਗ ਚ ਸਾਰੀਆਂ ਬੁੱਕਸ ਲੈ ਕੇ ਆਣੀਆਂ ਨੇ ਫੇਰ ਉਸ ਤੋਂ ਬਾਦ ਪ੍ਰੋਜੈਕਟ ਬਣਾ ਕੇ ਲੈ ਕੇ ਆਓ। ਘਰੋਂ ਦੀ ਉਹ ਸਾਰਾ ਬੱਚਿਆਂ ਨੇ ਕਿੱਥੇ ਕਰਨਾ ਮਾਵਾਂ ਨੇ ਹੀ ਕਰਨਾ।
ਹਾਂਜੀ ਆ ਛੁੱਟੀਆਂ ਸੀ ਹੁਣ ਪਿੱਛੇ ਜੇ ਤੇ ਬੱਚਿਆਂ ਨੇ ਪੜ੍ਹੇ ਤਾਂ ਘੱਟ ਹੀ ਨੇ।
ਹਾਂ।
ਬਸ ਇਹ ਤਾਂ ਖੇਡਣ ਕੁਦਣ ਤੇ ਲੱਗੇ ਨੇ ਪ੍ਰੋਜੈਕਟ ਫਿਰ ਸਾਨੂੰ ਬਣਾਣੇ ਪਏ ਨੇ। ਹੈਲੋ। ਹੈਲੋ-ਹੈਲੋ ਹੈਲੋ।
ਹੈਲੋ, ਹਾਂਜੀ ਆ ਰਹੀ ਆ ਆਵਾਜ਼?
ਹਾਂਜੀ-ਹਾਂਜੀ। ਆ ਰਹੀ ਹੈ, ਵਿੱਚ ਕੱਟੀ ਜਾਂਦੀ ਆਵਾਜ਼।
ਹਾਂ ਪਤਾ ਨਹੀਂ ਨੈਟਵਰਕ ਇ ਮੋ਼ ਹੋ ਜਾਂਦਾ ਗੱਲ ਕਰਦ
ਹਾਂਜੀ, ਹਾਂਜੀ।
ਹਮਮ।
ਹੋਰ ਜੀ
ਹੋਰ ਦੱਸੋ ਤੁਸੀਂ? ਤੁਹਾਡੇ ਬੱਚੇ ਤੇ-ਜ-ਸਕੂਲ ਅੱਛਾ ਪੜ੍ਹਾਉਂਦੇ ਹੈ? ਟੀਚਰਸ ਅੱਛਾ ਬਿਹੇਵੀਅਰ ਕਰਦੇ ਹੈ? ਪੜ੍ਹਨ, ਬੱਚਿਆਂ ਨੂੰ।
ਹਾਂਜੀ, ਹਾਂਜੀ ਵਧੀਆ ਕਰਾਉਂਦੇ ਨੇ।
ਅੱਛਾ।
ਹਾਂਜੀ। ਬਾਕੀ ਆਪ ਵੀ ਕਰਨਾਥੋੜਾ ਬਹੁਤਾ ਕਰਵਾਣਾ ਹੀ ਪੈਂਦਾ ਹੈ।
ਹਾਂ।
ਹਮ। ਫਿਰ ਹੋਮਵਰਕ ਦਿੰਦੇ ਨੇ ਟੀਚਰ। ਤੇ ਵੀ ਕਰਾਇਦਾ ਏ
ਹਾਂ।
ਇਹ ਤੇ ਸਬ ਚਲੋ ਬੱਚਿਆਂ ਦੇ ਹੋਰ ਚੀਜ਼ਾਂ ਨੂੰ ਵੀ ਨੌਲੇਜ ਵੱਧਦੀ ਹੈ ਤਾਂ, ਹੋਰ ਬੀ ਬਹੁਤ ਕੁਛ ਹੋਰ ਸਿਖਾਂਦੇ ਨੇ।
ਹਾਂਜੀ।
ਹਾਂਜੀ ਬੀ ਮੈਂ ਜਿਵੇਂ ਲੱਗੀ ਹੋਈ ਆ ਸਕੂਲ ਚ ਤੇ ਉਹਦੇ ਉੱਪਰ ਬਹੁਤ ਕੁਛ ਬੱਚਿਆਂ ਨੇ ਐਕਟੀਵਿਟੀਜ
ਮੈਨੂੰ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ। ਥੋੜਾ ਜਿਹਾ ਤੇਜ਼ ਬੋਲੋਗੇ?
ਹਾਂਜੀ--ਹਾਂਜੀ ਹੁਣ ਆ ਰਹੀ ਹੈ?
ਹਾਂ ਹੁਣ ਅੱਛੀ ਆ ਰਹੀ ਏ।
ਠੀਕ ਹੈ, ਮੈਂ ਕਿਹਾ, ਮੈਂ ਕਹਿ ਰਹੀ ਸੀ, ਮੈਂ ਕਿ ਬੱਚੇ ਬੱਚਿਆਂ ਨੂੰ, ਜਿਵੇਂ ਹੁਣ ਸਕੂਲ ਚ ਐਕਟੀਵਿਟੀ ਵੀ ਬਹੁਤ, ਕਰਾਉਂਦੇ ਨੇ।
ਹਾਂ-ਹਾਂ-ਹਾਂ।
ਹਾਂਜੀ-ਹਾਂਜੀ ਸਟੱਡੀ ਦੇ ਨਾਲ-ਨਾਲ ਬੱਚਿਆਂ ਨੂੰ ਇਸ ਚੀਜ਼ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ।
ਹਾਂ।
ਹਮ। ਓਧਰ ਉ ਕਰਾਂਦੇ ਨੇ ਤੁਹਾਡੇ ਬੇਟੇ ਨੂੰ?
ਹਾਂ-ਹਾਂ ਮੇਰੇ ਬੇਟੇ ਨੂੰ ਤਾਂ ਬਥੇਰੀਆਂ ਐਕਟੀਵਿਟੀ ਕਰਵਾਈਆਂ ਹੁਣ। ਪਿਛੇ ਛੁੱਟੀਆਂ ਸੀ। ਤੇ ਸਕੂਲ ਚ ਨੀ-ਅਗ-ਅ-ਅਜ ਕਰਾਈਆਂ ਸੀ। ਕਹਿੰਦੇ ਜੀ ਫਸਟ ਚ ਮੇਰਾ ਬੇਟਾ ਉਹਨਾ ਨੂੰ, ਕਹਿੰਦੇ ਕਿ ਪੈਨਸਿਲ-ਪੈਨਸਿਲ ਸਟੈਂਡ ਬਣਾ ਕੇ ਲਿਆਓ?
ਅੱਛਾ ਜੀ।
ਇਸ ਪ-ਬੱਚੇ ਨੂੰ ਪੈਨਸਿਲ ਸਟੈਂਡ ਬਣਾਣਾ ਆਏਗਾ?
ਹਹਾਂਹਾ
ਮਾਂ ਪਿਓ ਮਾਂ ਨੇ ਹੀ ਬਣਾਇਆ ਹੈ। ਉਸ ਤੋਂ ਬਾਅਦ ਕਿ ਰਾਈਮਸ ਇੰਨੀਆਂ-ਇਨੀਆਂ ਹੋ ਗਈਆਂ।
ਹਾਂਜੀ
ਕਦੀ ਕਿਹੜਾ ਡੇ ਆ ਰਿਹਾ ਹੈ, ਕਦੀ ਕਿਹੜਾ ਡੇ ਆ ਰਿਹਾ ਹੈ।
ਹਾਂਜੀ-ਹਾਂਜੀ ਬਸ।
ਬਸ, ਇਹ ਹੈ ਕਿ? ਇਹ ਸਕੂਲ, ਜਿਹੜੇ ਸਕੂਲ 'ਚ ਜਾਂਦਾ ਏ, ਉਹ ਸਟਡੀ ਅੱਛੀ ਐ, ਉਹ ਸਕੂਲ, ਦੀ
ਅੱਛਾ, ਜੀ ਹ ਹਾਂਜੀ, ਸਟੱਡੀ ਦੇਖੋ ਵਧੀਆ ਹੋਣੀ ਚਾਈਦੀ ਐ ਤਾਂ ਈ ਬੱਚੇ ਅੱਗੇ ਕੁੱਛ, ਵਧਣਗੇ ਕੁਛ
ਹਾਂ।
ਨਹੀਂ ਤਾਂ ਫਿਰ ਬੱਚਿਆਂ ਨੂੰ ਕੁਝ ਸਮਝ ਨਹੀਂ ਆਉਣਾ।
ਹਾਂਜੀ, ਪਰ ਇਹ ਐ ਕਿ, ਅਸੀਂ ਪਹਿਲੇ ਟਾਈਮ 'ਚ, ਮਤਲਬ ਡਰਦੇ ਸੀ। ਕਿ ਕਿਸੇ ਨਾਲ ਗੱਲ ਕਰਦੇ ਹੋਏ ਕਿ ਕਿਵੇਂ ਕਰਨੀ ਐ, ਅੱਜ-ਕੱਲ੍ਹ ਦੇ ਬੱਚੇ ਐਕਟਿਵ ਨੇ।
ਹਾਂਜੀ।
ਉਹ ਨਾ, ਉਹ ਇੰਗਲਿਸ਼ ਵੀ ਇੰਨੀ ਅੱਛੀ ਬੋਲ ਲੈ ਗੇ, ਔਰ ਗੱਲ ਵੀ ਸਭ ਨਾਲ ਇੰਨੀ ਅੱਛੀ ਕਰ ਲੈਂਗੇ, ਕਿ ਸਾਨੂੰ ਸਾਡੇ ਵਰਗਿਆਂ ਨੂੰ ਕਈ ਵਾਰ ਨ‌ਈਂ, ਪਤਾ ਚੱਲਦਾ
ਹਾਂਜੀ-ਹਾਂਜੀ। ਬੱਚਿਆਂ ਨੂੰ ਬਹੁਤ ਕੁਛ ਹੁਣ ਤਾਂ ਬਹੁਤ ਹੀ ਹੋਗੀਆਂ ਨੇ ਸਹੂਲਤਾ ਹੁਣ ਬੱਚੇ ਸਿੱਖਦੇ ਨੇ ਹਰੇਕ ਚੀਜ਼ ਮੋਬਾਇਲ ਤੋਂ ਵੀ ਚਲੋ, ਸਿੱਖੀ ਜਾਂਦੇ ਨੇ, ਹਾਂ ਜੇ ਸਹੀ, ਇਸਤੇਮਾਲ ਕਰਨ, ਹੈਲੋ।
ਹਾਂਜੀ।
ਹਾਂਜੀ, ਮੈਂ ਕਿਹਾ ਬੱਚੇ ਸਿੱਖੀ ਓ ਜਾਂਦੇ ਨੇ ਕੁਛ ਨਾ ਕੁਛ, ਕਰੀ ਓ ਜਾਂਦੇ ਨੇ
ਹਾਂ।
ਸਕੂਲ ਆਲੇ ਵੀ ਵਧੀਆ ਸਿਖਾ ਰੇ ਨੇ ਚਲੋ
ਹਾਂਜੀ। ਇਹ ਸਕੂਲ, ਹਾਂਜੀ।
ਕੀ ਕਹਿ ਰ‌ਏ ਸੀ ਤੁਸੀਂ?
ਮੈਂ ਕਿਹਾ, ਇਹ ਸਕੂਲਾਂ 'ਚ ਹੁਣ ਅੱਛਾ ਹੋ ਗਿਆ, ਇੱਕ ਗੇਮ ਪੀਰੀਅਡਸ ਬਣਾ ਤਾ
ਹਾਂਜੀ।
ਕਿ ਬੱਚੇ ਗੇਮਸ ਵੀ ਪਾਰਟੀਸਪੇਟ ਕਰਨ ਉਹਨਾਂ ਨੂੰ ਪਤਾ ਚਲੇ ਗੇਮਸ ਕੀ ਹੁੰਦੀਆ, ਆਊਡੋਰ ਗੇਮਸ ਇਨਡੋਰ ਗੇਮਸ ਵੀ ਹ‌ੁੰਦੀਆਂ, ਉਸ ਆਊਟਡੋਰ ਦਾ ਪਤਾ ਚੱਲੇ ਕਿ ਹਾਂ ਬ‌ਈ ਇਹ ਗੇਮਸ ਹੈਗੀਆਂ ਨੇ
ਹਾਂਜੀ-ਹਾਂਜੀ। ਨਾ ਬੱਚਿਆਂ ਨੂੰ ਫਿਰ ਲੈ ਕੇ ਵੀ ਜਾਂਦੇ ਨੇ, ਸਟੱਡੀ ਦੇ ਨਾਲ-ਨਾਲ ਜਿਵੇ ਤੇ ਕੋਈ ਇੰਡਸਟਰੀਆ, ਓਦੇਂ ਬਾਰੇ ਪਤਾ ਲੱਗੇ ਬੱਚਿਆਂ ਲੈ ਕੇ ਜਾਂਦੇ ਨੇ ਇਹ ਬਹੁਤ ਵਧੀਆ, ਹੁਣ ਇਹਨਾਂ ਨੇ ਸਕੂਲਾਂ ਆਲਿਆਂ ਨੇ ਤੇ ਬੱਚਿਆਂ ਨੂੰ ਸਿੱਖਣ ਨੂੰ ਮਿਲਦਾ ਕੁਛ ਨਾ ਕੁਛ ਹੂੰ, ਹੂੰ ਹੋਰ ਜੀ?
ਹੁਣ ਇਹ ਐਪ ਵੀ ਅੱਛੀ ਚਲਾਤੀ ਏ ਕਿ ਬੱਚਿਆਂ ਦੇ ਪਰਫੋਰਮੈਂਸ ਬਾਰੇ ਪਤਾ ਚੱਲ ਅ ਚੱਲ ਜਾਂਦਾ ਕਿ, ਮਾਂ ਪਿਓ ਨੂੰ ਸਕੂਲ 'ਚ ਕੀ ਕੰਮ ਕਰਕੇ ਆ ਰਿਆ ਐਪ ਤੇ ਕੰਮ ਵੀ ਆਣ ਲੱਗ ਗਿਆ ਉਹ ਡੇਲੀ ਰੂਟੀਨ ਵੀ ਸ਼ੇਅਰ ਕਰਦੇ ਨੇ ਸਕੂਲ ਵਾਲੇ
ਹਾਂਜੀ-ਹਾਂਜੀ।
ਹਮ।
ਵਧੀਆ ਲਗਭਗ ਹਾਂ ਬੱਚੇ ਨੂੰ ਦੇਖੋ ਸਭ ਕੁਛ ਆਉਣਾ ਚਾਹੀਦਾ ਹੈ
ਹਾਂਜੀ
ਹਮ ਹੋਰ ਬਸ ਜੀ ਹੋਰ ਸੁਣਾਓ
ਬਸ ਵਧੀਆ ਜੀ ਚਲੋ ਠੀਕ ਹੈ ਜੀ
ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ